ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਚਾਲ ਤੁਹਾਡੇ
ਜੀ ਮੇਰੇ ਵਧੀਆ ਤੁਸੀਂ ਦੱਸੋ ਤੁਹਾਡੇ ਸਬ ਵਧੀਆ
ਜੀ ਵਧੀਆ ਨੇ ਸਭ ਵਧੀਆ ਨੇ ਹੋਰ ਕੀ ਕਰਦੇ ਪਏ ਸੀ
ਜੀ ਮੈਂ ਬਾਹਰ ਜਾਣ ਲੱਗਾ ਸੀ ਸੋਚਆ ਸੀ ਕਿਉਂਕਿ ਨਾ ਘਰੇ ਬੈਠੇ ਬੈਠੇ ਬੋਰ ਹੋ ਰਿਹਾ ਸੀ ਤਾਂ ਸੋਚਿਆ ਕਿ ਥੋੜ੍ਹਾ ਜਿਹਾ ਪਾਰਕ ਪੂਰਕ ਥੋੜ੍ਹਾ ਘੁੰਮਕਿਆ ਜੀ ਕਿਉਂਕਿ ਨਾ ਚੱਲਣਾ ਵੀ ਚਾਹੀਦਾ ਅੱਜ ਕੱਲ੍ਹ ਆਦਤਾਂ ਬਹੁਤ ਗੰਦੀ ਪੈ ਗਈਆਂ ਨੇ ਗੱਡੀ ਨ ਨੀਚੇ ਗੱਡੀ ਹੋ ਯਾ ਬਂਦਾ ਬਸ ਕੀਥੇ ਵੀ ਗਲੀ ਦੇ ਬ ਬਾਹਰ ਵੀ ਬੰਦਾ ਜਾ ਰਿਹਾ ਕਰਿਆਨੀ ਦੁਕਾਨ 'ਤੇ ਜਾ ਰਿਹਾ ਕਿੱਥੇ ਬੀ ਜਾ ਰਿਹਾ ਬੰਦਾ ਅੱਜ ਕੱਲ੍ਹ ਸਕੂਟੀ ਲੈ ਕੇ ਹੀ ਬਾਈਕ ਲੈ ਕੇ ਤੁਰਦਾ ਫਿਰਦਾ
ਉਹ ਤੇ ਹੈ ਹੀ ਮੈਂ ਕੀ ਕਰਨੀ ਆ ਮੈਂ ਕਿਹਾ ਸਵੇਰੇ ਜਲਦੀ ਉੱਠਣ ਦਾ ਮਤਲਬ ਹੁਣ ਜਲਦੀ ਉੱਠਣੀ ਹਾ ਭਾਵੇਂ ਛੁੱਟੀਆਂ ਹੋਵੇ ਤੇ ਭਾਵੇਂ ਕੁਛ ਹੋਵੇ ਮੇਰਾ ਤਾਂ ਰੂਟੀਨ ਹੈਗਾ ਤੇ ਮੈਂ ਸਵੇਰੇ ਜਲਦੀ ਉੱਠ ਕੇ ਨਾ ਸਭਸੇ ਪਹਿਲੇ ਆਪਣਾ ਆਪਣਾ ਭਗਵਾਨ ਨੂੰ ਸੀਮਰਨ ਕਰਕੇ ਸੂਰਯ ਨਮਸਕਾਰ ਕਰਕੇ ਤੇ ਮੈਂ ਕਿਹਾ ਪਾਰਕ ਤੇ ਚਲੀ ਜਾਂਣੀ ਹਾਂ ਤੇ ਉੱਧਰ ਮੈਂ ਵੋਕ ਵਗੈਰਾ ਕਰ ਲੈਂਦੀ ਹਾਂ ਤੇ ਕਾਫੀ ਜਿਆਦਾ ਵੋਕ ਕਰਨੀ ਆ ਮਤਲਬ ਸਟੈਪਸਾਂ ਚੱਲਣੀ ਆ ਕਹਿੰਦੇ ਨੇ ਕਿ ਦਸ ਹਜ਼ਾਰ ਸਟੈਪ ਸਾਨੂੰ ਚੱਲਣੇ ਚਾਹੀਦੇ ਆ ਪਰ ਡੇ ਦੇ ਅੰਦਰ ਦਸ ਹਜ਼ਾਰ ਤੇ ਹੋ ਨਹੀਂ ਪਾਉਂਦੇ ਬਟ ਮੈਂ ਚੱਲਣੀ ਹਾਂ ਅੱਧ ਪੌਨਾ ਘੰਟਾ ਤੇ ਇਹ ਚੀਜ਼ਾਂ ਨਾ ਜ ਕਰਨੀ ਬੜੀ ਜ਼ਰੂਰੀ ਹੈ ਸਭਸ ਪਹਿਲੇ ਆਪਣੇ ਸਾਰੇ ਦਿਨ ਨੂੰ ਚਲਾਉਣ ਪਿੱਛੇ ਨਾ ਅਗਰ ਅਸੀਂ ਵੋਕ ਤੇ ਯੋਗਾ ਤੇ ਸਟ੍ਰੈਚਿੰਗ ਅਸੀਂ ਕਰ ਲੈਂਗੇ ਨਾ ਥੋੜਾ ਜਿਹਾ ਟਾਈਮ ਨਿਕਾਲੇਗੇ ਨਾ ਪੂਰਾ ਦਿਨ ਸਾਡਾ ਅੱਛਾ ਜਾਂਦਾ ਹੈ
ਜੀ ਬਿਲਕੁਲ ਸਹੀ ਗੱਲ ਹੈ ਜੇ ਮੈਂ ਖੁਦ ਇਹੀ ਸੋਚ ਰਿਹਾ ਅੱਜ ਕੱਲ੍ਹ ਕਿ ਥੋੜ੍ਹਾ ਜਿਹਾ ਚੱਲਣਾ ਫਿਰਨਾ ਚਾਹੀਦਾ ਕਿਉਂਕਿ ਨਾ ਅੱਜ ਕੱਲ੍ਹ ਕੀ ਹੈਗੀ ਹੈ ਕਿ ਹੈਲਥ ਇਸ਼ੂ ਬਹੁਤ ਹੋ ਜਾਂਦੀਆਂ ਨੇ ਤਬੀਅਤ ਖ਼ਰਾਬ ਹੋ ਜਾਂਦੀਆਂ ਨੇ ਜੋ ਜੋੜ 'ਚ ਹੋ ਜਾਂਦੇ ਨੇ ਠੀਕ ਹੈ ਚੱਲਣ ਦੀ ਆਦਤ ਨਹੀਂ ਰਹਿੰਦੀਆਂ, ਸਾਹ ਹਲਕਾ ਜਿਹਾ ਚੱਲਦਾ ਅਤੇ ਸਾਹ ਫੁੱਲਣ ਲੱਗ ਜਾਂਦਾ ਆ, ਤੇ ਬੰਦਾ ਚੱਲਦਾ ਫਿਰਦਾ ਨਾ ਤਾਂ ਬੰਦੇ ਨੂੰ ਥੋੜ੍ਹੀ ਬਹੁਤ ਆਦਤਾਂ ਪੈ ਜਾਂਦੀਆਂ ਨੇ ਕਿ ਬੰਦਾ ਚੱਲੇਗਾ ਫਿਰੇਗਾ ਗਿੱਲੀ ਘਾਸ 'ਤੇ ਬੰਦਾ ਚੱਲੇਗਾ। ਅੱਜ ਕੱਲ੍ਹ ਸ਼ੂਗਰ ਵਗੈਰਾ ਹੋ ਗਈ ਬੀ ਪੀ ਵਗੈਰਾ ਦੀ ਬਿਮਾਰੀਆਂ ਹੋ ਗਿਆ ਚੀਜ਼ਾਂ ਹੁਣ ਅਗਰ ਚੱਲੇ ਫਿਰੇਗਾ ਨਾ ਤਾਂ
ਹੂੰ, ਚਲਨ ਦੇ ਨਾਲ ਨਾ ਸਾਡੀ ਬਿਮਾਰੀ ਘੱਟਦੀ ਏ, ਤੇ ਸ਼ੂਗਰ ਦਾ ਤੁਸੀਂ ਸ਼ੂਗਰ ਦਾ ਉਹ ਤੇ ਹੈ ਸ਼ੂਗਰ ਘਾਸ ਦੇ ਘਾਸ ਦੇ ਉਪ ਪਰ ਚਲੋ ਤੇ ਕਹਿੰਦੇ ਸ਼ੂਗਰ ਘੱਟ ਹੁੰਦੀ ਏ, ਭਾਵੇ ਤੁਸੀਂ ਘਾਸ ਦੇ ਉੱਪਰ ਨਾ ਹੀ ਚਲੋ ਤੇ ਤੁਸੀਂ ਨੋਰਮਲ ਵੋਕ ਵੀ ਕਰ ਲਓਗੇ, ਤੇ ਤੁਹਾਡੀ ਸ਼ੂਗਰ ਵੀ ਮੇਨ ਟੇਨ ਰਹਿ ਗਈ, ਉਹਦੇ ਨਾਲ ਤੁਹਾਡਾ ਬੀ ਪੀ ਵੀ ਸਹੀ ਰਹੇਗਾ, ਜੀ ਜਿਵੇਂ ਅ ਅ ਅੱਜ ਦੇ ਟਾਈਮ ਦੇ ਲੋਕਾਂ ਦੀ ਸੱਸ ਫੁੱਲਦੀ ਪਈ ਹੈ, ਉੱਪਰ ਨੀਚੇ ਸੀੜੀਆਂ ਚੜਦੇ ਨੇ ਤੇ ਸੱਸ ਬੜੀ ਫੁਲਦੀ ਪਈ ਹੈ ਤੇ ਸੱਸ ਕਿਉ ਫੁੱਲਦੀ ਪਈ ਹੈ, ਏਸ ਕਾਰਨ ਤੇ ਫੁੱਲਦੀ ਪਈ ਏ ਜੋ ਕਿ ਕੋਲੈਸਟਰ੍ਰੋਲ ਵਗੈਰਾ ਵੀ ਕਾਫ਼ੀ ਜ਼ਿਆਦਾ ਅੱਜ ਦੇ ਟਾਈਮ ਬੜਾ ਵਧੀਆ ਹੁੰਦਾ ਰਹਿੰਦਾ ਏ, ਬੜ ਕਾਫੀ ਸੁਣਨ ਚ ਆਂਦਾ ਬਿਮਾਰੀ ਏ ਤੇ ਅਸੀਂ ਸਵੇਰੇ ਉਠਾਂਗੇ ਤੇ, ਇਹ ਸਾਰੀ ਚੀਜ਼ਾਂ ਮਤਲਬ ਕਵਰ ਹੋ ਜਾਂਦੀ, ਬਿਮਾਰੀਆਂ ਤੋਂ ਦੂਰ ਹੋ ਜਾਂਦੇ ਐ
ਜੀ ਬਿਲਕੁਲ ਸਹੀ ਗੱਲ ਆ, ਅੱਜ ਕੱਲ੍ਹ ਕੀ ਹੋ ਗਿਆ ਕਿ ਅਸੀਂ ਚੱਲਦੇ ਨਹੀਂ ਹਾਂ ਜੀ ਜਿਹਦੇ ਵਜ੍ਹਾ ਨਾਲ ਸਾਡਾ ਬਲੱਡ ਸਰਕੂਲੇਸ਼ਨ ਪ੍ਰੋਪਰ ਤਰੀਕੇ ਨਾਲ ਵਰਕ ਨਹੀਂ ਕਰ ਪਾਂਦਾ ਸਾਡੀ ਬੋਡੀ ਚੱਲ ਨੀ ਪਾਂਦੀ। ਪਹਿਲੇ ਕੀ ਹੁੰਦਾ ਸੀ, ਕਿ ਪੁਰਾਣੇ ਟਾਈਮ ਦੇ ਵਿੱਚ ਅੱਜ ਤੋਂ ਜ਼ਿਆਦਾ ਨੀ ਤੇ ਚਾਰ ਪੰਜ ਸੱਤ ਸਾਲ ਪਹਿਲੇ ਸਾਡੇ ਕੋਲ ਚੱਪਲਾਂ ਆਂਦੀਆ ਸੀ, ਜਿਹਦੇ ਵਿੱਚ ਨਾ ਪੁਆਇੰਟਸ ਹੁੰਦੇ ਸੀ। ਹੈਨਾ ਤੇ ਉਸ ਪੁਆਇੰਟਸ ਚ ਸਾ ਦੋ ਆਹ ਦ, ਅਗਰ ਅਸੀਂ ਚੱਲਦੇ ਸੀ ਨਾ ਤੇ ਸਾਡੇ ਪੁਆਇੰਟਸ ਦੱਬਦੇ ਸੀ, ਜਿਹਦੇ ਲ ਨਾ ਸਾਡਾ ਬਲੱਡ ਸਰਕੂਲੇਸ਼ਨ
ਹੁਣ ਵੀ ਦੱਬਦੇ ਨੇ, ਹੁਣ ਵੀ ਏਵੇਂ ਦੀਆਂ ਮਸ਼ੀਨਾਂ ਤੇ ਘਰ ਦੇ ਅੰਦਰ ਕਾਫ਼ੀ ਮੈਟ ਜੇ ਆਗੇ ਨੇ ਆ ਗਏ ਨੇ, ਤੁਸੀਂ ਉਹਦੇ ਉੱਪਰ ਖੜੇ ਹੋ ਸਕਦੇ ਹੋ ਆਰਾਮ ਨਾਲ, ਤੁਹਾਨੂੰ ਤੁਹਾਡੇ ਘੁੱਟਾਂ ਨੂੰ ਪੈਰਾਂ ਨੂੰ ਬੜਾ ਆਰਾਮ ਮਿਲੇਗਾ ਉਹਦੇ ਨਾਲ। ਤੇ ਕਹਿੰਦੇ ਨੇ ਕਿ ਉਹਦੇ ਨਾਲ ਵੀ ਬਲੱਡ ਸਰਕੂਲੇਸ਼ਨ ਚੱਲ੍ਹਦੇ, ਮਤਲਬ ਭਾਖਦਾ ਐ, ਬਲੱਡ ਨਾ ਸਾਡਾ ਤੇ ਤੁਸੀਂ ਕੀ ਕੀ ਕਰ ਲੈਂਨੇ ਹੋ, ਮੈਂ ਤਾਂ ਸਵੇਰੇ ਉੱਠ ਕੇ ਯੋਗਾ ਵੀ ਕਰ ਲੈਨੀ ਆ ਤੇ, ਮੈਂ ਧਿਆਨ ਵੀ ਬੜਾ ਲਗਾਨੀ ਆ ਧਿਆਨ ਦੇ ਨਾਲ ਨਾਲ ਜੋ ਵੀ ਸਟਰ੍ਰੈਸ ਹੁੰਦਾ ਹੈ ਨਾ ਬੋਡੀ ਦਾ ਯਾ ਦਿਮਾਗ ਦੇ ਅੰਦਰ ਟੈਨਸ਼ਨ ਹੇ ਜੋ ਹੁੰਦੀ ਆ, ਉਹ ਬੜੀ ਰਿਲੀਫ ਮਿਲਦੀ ਏ, ਅਸੀਂ ਅਗਰ ਧਿਆਨ ਮੁੰਦਰਾ ਦੇ ਅੰਦਰ ਬੈਠਦੇ ਹਾਂ ਸਵੇਰੇ ਨਾ ਤੇ ਬੜਾ ਚੰਗਾ ਜਿਹਾ ਲੱਗਦੇ। ਐਨਰਜੈਟਿਕ ਜੇ ਲੱਗਦੇ ਨੇ ਤੇ ਮੈਂ ਸਟ੍ਰੈਚਿੰਗ ਵੀ ਬੜੀ ਕਰ ਲੈਨੀ ਆ, ਤੇ ਭਾਵੇਂ ਸਾਰੀ ਤਰੀਕੇ ਦੀ ਸਟ੍ਰੈਚਿੰਗ ਨੀ ਹੁੰਦੀ ਉਹ ਕਰ ਲੈਂਨੀ ਆ, ਮੈਂ ਪਾਰਕ ਦੇ ਅੰਦਰ ਸਵੇਰੇ ਸਵੇਰੇ ਤੇ ਤੁਸੀਂ ਕੀ ਕਰਦੇ ਹੋ? ਖਾਲੀ ਵੋਕ ਕਰਦੇ ਉ ਵੋਕ ਦੇ ਨਾਲ ਕੁਛ ਹੋਰ ਵੀ ਐਕਸਰਸਾਈਜਾ ਕਰਦੇ ਉ?
ਨਹੀਂ ਜੀ ਮੇਰਾ ਤੇ ਪਹਿਲਾ ਦਿਨ ਹੀ ਹੈਗੇ ਵੋਕ ਕਰਨ ਦਾ, ਤੇ ਮੈਂ ਖੁਦ ਸੋਚ ਰਿਹਾ ਕਿ ਹੁਨ ਤੋਂ ਜਾਇਆ ਕਰਾਂਗਾ ਕਿਉਂਕਿ ਜਾਵਾਂਗੇ ਤੇ ਸਾਨੂੰ ਪਤਾ ਲੱਗੇਗਾ ਸਾਡੀ ਹੈਲਥ ਇਸ਼ੂਜ਼ ਵਿੱਚ ਕੀ ਹੈਗੀ ਏ, ਕਿਉਂਕਿ ਹਜੇ ਅਸੀਂ ਚੱਲਾਂਗੇ ਤਾਂ ਸਾਨੂੰ ਚੱਲਣ ਦੇ ਨਾਲ ਸਾਨੂੰ ਪਤਾ ਲੱਗੇਗਾ ਕਿ ਸਾਡੀ ਸਾਹ ਕਿੰਨੇ ਫੁੱਲੇ ਨੇ ਕਿਨੇ ਨਹੀਂ ਫੁੱਲੇਹੇ ਅਸੀਂ ਕੀ ਕਰ ਰਹੇ ਹਾਂ ਕੀ ਅਸੀਂ ਨਹੀਂ ਕਰ ਰਹੇ ਕਿਉਂਕਿ ਸਾਡਾ ਏਹੀ ਨਹੀਂ ਪਤਾ ਸਾਨੂੰ ਕਿ ਸਾਡੀ ਕਿੱਤਾ ਦੀ ਤ ਕਿਤੇ ਨਹੀਂ
ਉਹ ਤੇ ਹੈ ਡਾਕਟਰ ਵੀ ਦੇਖੋ ਹੁਨ ਅੱਜ ਦੇ ਟੇਮ ਦੇ ਇਓ ਸਲਾਹ ਦਿੰਦੇ ਨੇ ਕਿ ਸਭ ਸੇ ਪਹਿਲੇ ਤੁਸੀਂ ਵੋਕ ਵਗੈਰਾ ਕਰੋ ਅਪਨੀ ਐਕਸਰਸਾਈਜ਼ਆ ਕਰੋ ਭਾਵੇ ਦਵਾਈਆਂ ਇੱਕ ਵਾਰ ਕੋ ਨਾ ਖਾਓ ਤੁਸੀਂ ਅਗਰ ਇਹ ਚੀਜ਼ਾਂ ਕਰ ਲੋਗੇ ਤੁਹਾਡੀ ਜੋ ਦਵਾਈਆਂ ਹੇ ਡੇਲੀ ਦੀ ਖਾਣ ਦੀ ਏ ਨਾ ਉਹ ਵੀ ਤੁਹਾਡੀ ਛੁੱਟ ਜਾਵਾਂ ਤੇ ਇਹ ਚੀਜ਼ਾਂ ਨੂੰ ਅ ਮਤਲਬ ਦਵਾਈਆਂ ਦੇ ਦੂਰ ਹੋ ਕੇ ਨਾ ਤੁਸੀਂ ਇਹ ਚੀਜ਼ਾਂ ਵੀ ਕਰ ਸਕਦੇ ਹੋ ਵੋਕਾਂ ਦੇ ਨਾਲ ਤੇ ਕਾਫੀ ਚੀਜ਼ਾਂ ਵੋਕ ਕਰਕੇ ਸ੍ਰੈਚਿੰਗ ਕਰਕੇ ਐਕਸਰਸਾਈਜ਼ਾਂ ਕਰਕੇ ਤੇ ਮੈਂ ਤੇ ਪ੍ਰਣਾਇਮ ਯੋਗਾਸਨ ਕਾਫੀ ਕਰ ਲੈਂਨੀ ਆ ਤੇ, ਹਾਂ। ਤੇ ਓਮ ਵਿਲੋਮ ਜਿਹੜਾ ਹੁੰਦਾ ਹੈ ਉਹ ਵੀ ਮੈਂ ਕਰਨੀ ਆ ਤੁਸੀਂ ਕਰ ਦਿਓ?
ਜੀ ਮੈਨੂੰ ਤਾਂ ਇਹਦੇ ਬਾਰੇ ਮੈਨੂੰ ਤਾਂ ਇਹਨਾਂ ਦੇ ਬਾਰੇ ਕੁਛ ਨੌਲੇਜ ਹੀ ਨਹੀਂ ਹੈਗੀ। ਕੋਈ ਮੈਨੂੰ ਨੌਲੇਜ ਦੇਣ ਵਾਲਾ
ਦੇਖੋ ਅਗਰ ਤੁਸੀਂ ਪਾਰਕ ਮੇ ਭੀ ਜਾਓਗੇ ਨਾ ਪਾਰਕ ਮੇ ਭੀ ਜਾ ਤੇ ਤੁਸੀਂ ਸਵੇਰੇ ਕਿੱਧਰੇ ਵੀ ਘੁੰਮਣ ਜਾਂਦੇ ਹੋ ਤਾਂ ਲੋਕੀ ਸਾਹਮਣੇ ਕਰਦੇ ਹੁੰਦੇ ਸੀ ਕਰਦੇ ਆ ਤੇ ਤੁਸੀਂ ਉਹਨਾਂ ਨੂੰ ਦੇਖ ਕੇ ਵੀ ਕਰ ਸਕਦੇ ਹੋ।
ਹੁਨ ਤਾਂ ਅੱਛਾ ਨਹੀਂ ਲੱਗਦਾ ਨਾ ਕਿ ਕੋਈ ਬੰਦਾ ਕਰ ਰਿਹਾ ਹੋਵੇ, ਠੀਕ ਹੈ ਤੇ ਉਹਨਾਂ ਬੰਦਾ ਦੇਖੇ ਵੀ ਨਾ ਅੱਜ ਕੱਲ੍ਹ ਲੋਕੀ ਨਾ ਗਲਤ ਮਤਲਬ ਨਿਕਾਲਦੇ ਨੇ ਕਿ ਸਾਨੂੰ ਕਿਉਂ ਦੇਖ ਰਿਹਾ। ਸਾਨੂੰ ਕਿਉਂ ਸਾਨੂੰ ਐਗਜ਼ੋਬ ਕਿਉਂ ਕਰ ਰਿਹੇ ਅਸੀ ਅੱਛੀ ਨੀਅਤ ਦੇ ਨਾਲ ਦੇਖਾਂਗੇ ਨਾ ਓਨੂੰ ਕਿ ਹਾਂ ਵੀ ਓ ਕਰ ਰੇਆ, ਅੱਛਾ ਲੱਗ ਰੇਆ ਅਸੀਂ ਵੀ ਸਿੱਖੀਏਂ, ਓ ਕਿਵੇਂ ਕਰ ਰੇਆ ਪਰ ਓਨੂੰ ਕੋਈ ਦੂਸਰੇ ਦੇਖਣ ਨਾਲੋ਼ ਖੁਦ ਈ ਦੇਖਣ ਵਾਲਾ ਹੈਏਗਾ ਨਾ, ਓ ਖੁਦ ਈ ਕਹੇਗਾ ਕਿ ਯਾਰ ਪਤਾ ਨੀ ਕੇਓ ਘੂਰ ਰੇਆ ਓ ਖੁਦ ਹੀ ਗ਼ਲਤ ਮਤਲਬ ਨਿਕਾਲਦੈ ਅੱਜ-ਕੱਲ, ਅੱਜ-ਕੱਲ ਕਿਸੇ ਨੂੰ ਦੇਖਨ ਦਾ ਵੀ ਹਰਜ਼ ਨਈ ਹੈਗਾ।
ਓ ਤੇ ਹੈ ਏ, ਤੁਸੀਂ ਨਾ ਵੀ ਏਦਰ-ਓਦਰ ਦੇਖੋ ਤੁਸੀ ਆਓ ਅਸ ਮੈਂ ਕੀ ਕਰਦੀ ਆ ਮੈਂ ਤੇ ਆਪਨੇ ਚ ਅੰਦਰ ਦੇਖਨੀ ਆ। ਕਿ ਮੈਂ ਆਪਨਾ ਖੁਦ ਕੀਤਾ ਤੇ ਮੈਂ ਆਈ ਆਂ, ਤੇ ਮੈਂ ਲੋਕਾਂ ਨੂੰ ਇਨਾ ਨੀ ਦੇਖਦੀ ਭਾਵੇ ਮੈਨ ਕੋਈ ਐਕਸ ਸਾਈਜ਼ ਨੀ ਆਂਦੀ ਮੈਂ ਯੂਟਊਬ ਖੋਲਦੀ ਆ ਓਦੇ ਅੰਦਰ ਮੈਂ ਸਰਚ ਮਾਰ ਕੇ ਕਾਫੀ ਕੀ ਚੀਜ਼ਾਂ ਮੈਂ ਕਰ ਲੈਨੀ ਆ ਤੇ ਐਓ ਜੀ ਗੱਲ ਨੀ ਗੀ ਕਿ, ਸਾਮਨੇ ਵਾਲੇਆਂ ਨੂੰ ਦੇਖੋ ਆਪਨੇ ਓਨਾਂ ਦੇ ਨਾਲ ਵੀ ਕਰ ਲੋ ਸਬ ਕੁਜ ਦੇਖ ਕੇ। ਤੁਸੀਂ ਕੀ ਕਰਦੇ ਪਏ ਓ ਅ ਅੱਜ-ਅੱਜ-ਕੱਲ ਤੁਸੀਂ ਜਾਂਦੇ ਪਏ ਓ?
ਹਾਂਜੀ, ਮੈਂ
ਵੀ ਉਠਾਂਨੀ ਆ ਬੱਚੇਆਂ ਨੂੰ ਵੀ ਕੈਂਨੀ ਆ, ਕਿ ਐਕਸਸਾਈਜਾ ਕੀਆ ਕਰੋ ਸੂਕੂਲ ਦੇ ਅੰਦਰ ਵੀ ਹੁਨ ਦੇਖੋ ਸਵੇਰੇ ਬੱਚਾ ਜਾਂਦੈ ਸਕੂਲ ਦੇ ਅੰਦਰ ਵੀ ਸਬਸੇ ਸੇ ਪੈਲੇ ਐਕਸਸਾਈਜ਼ ਈ ਹੁੰਦੀ ਐ। ਜਿਸੇ ਕਿ ਬੱਚਾ ਐਨਰਜੈਟਿਕ ਹੋ ਜਾਏ ਪੜਾਈ ਵਾਸਤੇ, ਵਾਮਪ ਜਪ ਜਿਵੇਂ ਦਾ ਹੁੰਦੈ ਵੋਮਅਪ ਜਾਂਨਦੇ ਓ? ਤੁਸੀਂ ਕੀ ਹੁੰਦੈ ਵੋਮਅਪ ਜੋ ਹੁੰਦੈ? ਹੈਲੌ ਵੋਮਅਪ ਕੀ ਹੁੰਦੈ? ਹੈਲੋ
ਜੀ ਸਈ ਗੱਲ ਐ, ਨ ਨਈ ਮੈਂ ਬੋਲ ਤਾਂ ਰੇਆ ਤੁਆਂਨੂੰ ਮੈਂ ਤੁਆਂਨੂੰ ਬੋਲ ਰੇਆ ਵਾਂ।
ਐਵੇਂ ਗੱਲਤ ਹੋ ਜਾਏਗਾ ਨਾ।
ਨਈ ਜੀ, ਮੈਂ ਤਾਂਨੂੰ ਈ ਬੋਲ ਰੇਆ ਮੈਂ ਤਾਂਨੂੰ ਈ ਬੋਲ ਰੇਆ। ਕਿ ਓ ਬਿਲਕੁਲ ਸਈ ਗੱਲ ਐ, ਮੈਂ ਓਦੇ ਬਾਰੇ ਮੈਂ ਸੋਚ ਰੇਆ ਸੀ, ਕਿ ਅਗਰ ਅਸੀ ਅਪਨਾ ਖੁਦ ਅਗਰ ਅਸੀ ਕਰਦੇ ਆਂ ਆਪਨਾ ਅਗਰ ਜੋ ਈਲੋਮ-ਵਿਲੋਮ ਹੈਗੈ, ਅਗਰ ਅਸੀ ਖੁਦ ਕਰਦੇ ਜਿਵੇਂ ਤੁਸੀਂ ਮੈਨੂੰ ਕੇਆ ਨਾ, ਗਿਲੋਮ ਵਿਲੋਮ ਕਰਕੇ ਦੇਖੋ ਤੇ ਓ ਮ ਤੁਸੀ ਕਿ ਬੋਲ ਨੀ ਰਏ ਤੁਸੀ, ਓ ਮੈਂ ਨੱਕ ਨੂੰ ਦਬਾ ਕੇ ਦੇਖ ਰੇਆ ਸੀ ਕਿ ਹਾਂ ਇਲੋਮ-ਵਿਲੋਮ ਹੁੰਦਾ ਕਿਵੇਂ ਓ ਮੇਰੀ ਅਵਾਜ ਨਈ ਨਿਕਲੀ ਤਦ ਤੱਕਨ।
ਹਾਂ। ਤੇ ਐਨਾਂ ਦਾ ਵੀ ਟਾਈਮ ਹੁੰਦੈ, ਹੈ ਕਿ ਅਸੀਂ- ਤੁਸੀਂ ਏ ਨੀ ਕਿ ਕਿਸੇ ਵੀ ਟਾਈਮ ਤੁਸੀਂ ਕਰ ਲਵੋ। ਔਰ ਖਾਨਾ ਖਾਨ ਦੇ ਬਾਦ ਤੋਂ ਸਾਨੂੰ, ਬਿਲਕੁਲ ਸਿਟ੍ਰਕਲੀ ਕਰਨਾ ਵੀ ਨੀ ਚਾਈਦਾ। ਕਿਹੜੀ ਵੀ ਹੈ ਕੋਈ ਵੀ ਐਕਸਰਸਾਈਜ਼ ਸਾਨੂੰ ਨਹੀਂ ਕਰਨੀ ਚਾਹੀਦੀ ਹੈ। ਖਾਲੀ ਪੇਟ ਖਾਲੀ ਪੇਟ ਸਵੇਰੇ ਕਿ ਕਿਉਂ ਕਹਿੰਦੇ ਆ ਸਵੇਰੇ ਸਵੇਰੇ ਕਰ ਲੋ? ਬੈਨੀਫਿਟਸ ਮੋਰਨਿੰਗ ਵਾਕ ਕਿਉਂ ਕਹਿੰਦੇ ਨੇ ਸਵੇਰੇ ਮੋਰਨਿੰਗ ਵਾਕ ਕਿਉਂ ਨਾਮ ਰੱਖਿਆ ਸਵੇਰ ਦੀਆਂ ਚੀਜ਼ਾਂ ਹੁੰਦੀ ਹੈਗੀ ਸਵੇਰੇ ਜਾਂ ਪਾਵੇ ਸ਼ਾਮ ਤੁਸੀਂ ਅਗਰ ਲੋਕੀ ਜਿੰਮ ਵੀ ਜਾਂਦੇ ਨੇ ਜਿੰਮ ਜਾਂਦੇ ਨੇ, ਸਵੇਰੇ ਵੀ ਜਾਂਦੇ ਨੇ, ਸ਼ਾਮੀ ਵੀ ਜਾਂਦੇ ਨੇ, ਰਾਤੀ ਕੋਈ ਜਿੰਮ ਨਹੀਂ ਜਾਂਦਾ ਤੇ ਜਿੰਮ ਜਾਣ ਦੇ ਨਾਲ ਵੀ ਤੁਸੀਂ ਕੋਈ ਬੈਨੀਫਿਟ ਸਮਝਦੇ ਹੋ? ਉਹਨਾਂ ਦੇ ਉਹ ਲੋਕੀ ਪੋਡਰ ਵਗੈਰਾ ਪ੍ਰੋਟੀਨ ਵਗੈਰਾ ਕਿੰਨੇ ਦਿੰਦੇ ਐ, ਇਹ ਵੀ ਦੇਖੋ ਖ਼ਤਰਨਾਕ ਹੁੰਦੇ ਨੇ ਖਾਣੇ ਅਤੇ ਅਗਰ ਅਸੀਂ ਨੈਚੁਰਲ ਤਰੀਕੇ ਦੇ ਨਾਲ ਆਪਣੀ ਬੋਡੀ ਨੂੰ ਵੇਟ ਘੱਟ ਕਰ ਲਈ ਐ ਜਿਨਾਂ ਦੇ ਅੰਦਰ ਟਾਪਾ ਇਨਾ ਉਹਨਾ ਨੂੰ ਵੇਟ ਆਪਣਾ ਕੰਟਰੋਲ ਕਰਨਾ ਤੇ ਲੋਕੀ ਅੱਜ ਕੱਲ ਜਿੰਮ ਵੀ ਬਾਗਦੇ ਨੇ। ਤੁਸੀਂ ਜਿੰਮ ਦੇ ਅੰਦਰ ਬਿਲੀਵ ਕਰਦੇ ਹੋ?
ਜੀ ਮੈਂ ਕੁਜਿਨ ਜਾਂਦਾ ਡੇਲੀ
ਅੱਛਾ
ਤੇ ਜਿੰਮ ਜਾਣ ਨਾਲ ਕੀ ਹੁੰਦਾ ਕਿ ਸਾਡੀ ਨਾ ਬੋਡੀ ਸਟਿ ਚ ਹੋ ਜਾਂ ਮਤਲਬ ਕਿ ਹੁਣ ਦੇਖੋ ਮੈਨੂੰ ਯੋਗਾ ਦੇ ਬਾਰੇਨਾ ਨੌਲੇਜ ਨਹੀਂ ਹੈ ਠੀਕ ਹੈ ਬਟ ਸਾਡੇ ਨਾ ਬੋਡੀ ਦੇ ਅੰਦਰ ਜੋ ਮਾਸਪੇਸ਼ੀ ਹੁੰਦੀ ਸਾਡੀਆਂ ਖੁੱਲਦੀਆਂ ਨੇ। ਠੀਕ ਹੈ, ਅਗਰ ਅਸੀਂ ਚੀਜ਼ ਨੂੰ ਅਗਰ ਅਸੀਂ, ਅਗਰ ਅਸੀਂ ਦਸ ਕਿੱਲੋ ਅਗਰ ਅਸੀ ਸਕਦੇ ਆ ਅਤੇ ਉਹ ਅਗਰ ਅਸੀਂ ਡੇਲੀ ਅਗੇ ਦਸ ਕਿੱਲੋ ਚੁੱਕਾਂਗੇ ਤਾਂ ਸਾਨੂੰ ਇੱਕ ਇੱਕ ਨਾ ਇੱਕ ਦਿਨ ਆ ਕੇ ਦੋ ਦਿਨ ਬਾਅਦ ਚਾਰ ਦਿਨ ਬਾਅਦ ਇੱਕ ਹਫ਼ਤੇ ਬਾਅਦ ਦਸ ਦਿਨ ਬਾਅਦ ਪੰਦਰਾਂ ਦਿਨ ਬਾਅਦ ਉਹ ਸਾਨੂੰ ਦਸ ਕਿੱਲੋ ਨਾ ਸਾਨੂੰ ਵੇਟ ਹਲਕਾ ਲੱਗਣ ਲੱਗ ਜੇਗਾ ਅਸੀਂ ਬਾਰਾਂ ਕਿੱਲੋ ਚੁੱਕਣ ਦੀ ਕੋਸ਼ਿਸ਼ ਕਰਾਂਗੇ ਅਤੇ ਜਿੰਮ ਦੇ ਵਿੱਚ ਇਹ ਬੈਨੀਫਿਟਸ ਹੋ ਜਾਂਦਾ। ਮੈਨੂੰ ਦੇਖੋ ਯੋਗਾ ਦੇ ਬਾਰੇ ਤੇਨਾ ਪਤਾ ਨਹੀਂ
ਪਰ ਤੁਸੀਂ ਜਿੰਮ ਕਰਦੇ ਹੋ ਨਾ ਹਾਂ ਲੇਕਿਨ ਮੈਨੂੰ ਇਹ ਚੀਜ਼ ਵੀ ਪਤਾ ਚੱਲਦੀ ਹੈ ਕਿ ਜਿੰਮ ਦੇ ਨਾਲ ਕੀ ਹੁੰਦਾ ਤੁਸੀਂ ਇੱਕ ਵਾਰ ਤੇ ਵੇਟ ਆਪਣਾ ਕੰਟਰੋਲ ਕਰ ਲੋਗੇ ਅਗਰ ਤੁਸੀਂ ਉਹ ਚੀਜ਼ ਖਾ ਲਓਗੇ ਨਾ ਘਰ ਦੇ ਅੰਦਰ ਬਾਹਰ ਦੀਆਂ ਚੀਜ਼ਾਂ ਤੁਸੀਂ ਉਹੀਓ ਵੇਟ ਦੁਬਾਰਾ ਗੇਨ ਕਰ ਲੋਗੇ ਇਹ ਚੀਜ਼ ਨਾ ਸਹੀ ਨਹੀਂ ਲੱਦੀ ਜਿਵੇਂ ਅਸੀਂ ਤੁਸੀਂ ਵੋਕ ਦੇ ਅੰਦਰ ਜਾਓਗੇ ਜੋ ਵੇਟ ਤੁਸੀਂ ਉੱਧਰ ਕੰਟਰੋਲ ਕਰੋਗੇ ਨਾ ਵੋਕ ਦੇ ਥਰੂ ਤਾਂ ਤੁਹਾਡਾ ਇੰਨੀ ਜਲਦੀ ਵੇਟ ਨਹੀਂ ਵਧੇਗਾ ਅਗਰ ਤੁਸੀਂ ਭਾਵੇਂ ਪਾਰ ਦਾ ਵੀ ਖਾ ਲਓ ਜਾਂ ਤੁਸੀਂ ਖਾਣ ਪੀਣ ਨੂੰ ਜਲਦੀ ਜਲਦੀ ਸਭ ਕੁਛ ਖਾਂਦੇ ਪਏ ਹੋ ਬਾਹਰ ਦਾ ਵੀ ਘਰ ਦਾ ਵੀ ਤੇ ਤੁਹਾਨੂੰ ਨਾ ਇਨੀ ਜਲਦੀ ਵੇਟ ਗੇਨ ਨ ਹੋਊਗਾ ਮੋਰਨਿੰਗ ਵਾਕ ਦੇ ਅੰਦਰ ਇਹ ਫਾਇਦੇ ਹੁੰਦੇ ਨੇ ਜਿੰਮ ਦੇ ਅੰਦਰ ਇਹ ਚੀਜ਼ ਹੁੰਦੀ ਹੈ ਕਿ ਤੁਸੀਂ ਬੜੀ ਜਲਦੀ ਵੇਟ ਗੇਨ ਕਰ ਲੈਂਦੇ ਹੋ
ਜੀ ਬਿਲਕੁਲ ਇਹ ਗੱਲ ਤੇ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹ ਰਹੇ ਹੋ ਕਿ ਸਾਨੂੰ ਵੇਟ ਗੇਨਿੰਗ ਵਗੈਰਾ ਬਹੁਤ ਜਲਦੀ ਹੋ ਜਾਂਦੀ ਹੈ ਅਤੇ ਜੋ ਬਾਕੀ ਸਭ ਚੀਜ਼ਾਂ ਹੁੰਦੀ ਸਾਡੀ ਉਹ ਵੀ ਬੜੀ ਜਲਦੀ ਹੋਏ ਨੇ
ਨੈਚੁਰਲੀ ਮਤਲਬ ਵੇਹਟ ਸਾਡਾ ਬਿਮਾਰੀਆਂ ਦੇ ਨਾਲ ਅਸੀਂ ਕੰਟਰੋਲ ਕਰ ਸਕਦੇ ਹਾਂ ਸਵੇਰੇ ਉੱਠ ਕੇ ਲੇਕਿਨ ਜੀਮ ਦੇ ਅੰਦਰ ਨੈਚੁਰਲ ਤਰੀਕ ਕੋਈ ਨੀ ਗਾ ਸਾਰਾ ਮਸ਼ੀਨਾਂ ਦੇ ਥਰੂ ਅਗਾ ਮੈਂ ਤੇ ਇ ਹੀ ਜਾਨਨੀ ਹਾਂ ਤੇ ਤੁਸੀਂ ਮਸ਼ੀਨਾਂ ਦੇ ਕੋਈ ਨਾ ਮਸ਼ੀਨਾਂ ਆਵੇ ਕਿਸੇ ਨੱਸਦੇ ਨੱਸ ਅੰਦਰ ਦੱਬ ਜਾਵੇ ਕੁਛ ਹੋ ਜਾਵੇ ਤੇ ਇਹ ਵੀ ਖ਼ਤਰਨਾਕ ਹੁੰਦਾ ਹੈ ਉਠਾਉਣਾ ਵੀ ਕਿਤਨਾ ਟੱਫ ਹੁੰਦਾ ਮੁਸ਼ਕਿਲ ਜਿਹਾ ਹੁੰਦਾ ਬਾਹਾਰੀ ਵਾਰੀ ਮਸ਼ੀਨਾਂ ਹੁੰਦੀਆਂ ਹੈ ਤੇ ਮੈ ਤੇ ਸਵੇਰੇ ਆਈ ਮਤਲਬ ਵੋਕ ਕਰਨ ਦੇ ਨਾਲ ਹੀ ਮੈਂ ਕੋ ਜਿਮ ਜੂਮ ਨੂੰ ਬਿਲੀਵ ਨਹੀਂ ਕਰਦੀ ਤੇ ਮੈਂ ਤੋਂ ਸਵੇਰੇ ਦੀਆਂ ਵੋਕ ਦੇ ਅੰਦਰ ਹੀ ਮਤਲਬ ਬਣੇ ਬੜੇ ਜ਼ਿਆਦਾ ਬੈਨੀਫਿਟਸ ਮੈਨੂੰ ਮਿਲਦੇ ਨੇ
ਜੀ ਚਲੋ ਕੋਈ ਗੱਲ ਨਹੀਂ ਫਿਰ ਮੈਂ ਇੱਦਾਂ ਕਰਦਾ ਮੈਂ ਪਾਰਕ ਹੋ ਕੇ ਆਉਂਦਾ ਠੀਕ ਹੈ ਤੁਸੀਂ ਮੈਨੂੰ ਸਮਝਾਇਆ ਤੇ ਮੈਂ ਵੀ ਹੁਣ ਪਾਰਕ ਹੋ ਕੇ ਆਂਦਾ ਅਤੇ ਥੋੜ੍ਹਾ ਦੇਖਦੀ ਹਾਂ
ਗੱਲਬਾਤ ਕਰਕੇ ਨਾ। ਸਤਿ ਸ੍ਰੀ ਅਕਾਲ ਜੀ ਜੀ ਜੀ